ਜ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਤੁਸੀਂ ਕਿੱਥੋਂ?
ਹਾਂਜੀ।
ਤੁਸੀਂ ਕੀ ਕਰਦੇ ਹੋ?
ਮੈਂ ਸਟੂਡੈਂਟ ਹਾਂ।
ਉਹ ਅੱਛਾ, ਕੀ ਕਰ ਰਹੇ ਹੋ ਫੇਰ?
ਮੈਂ ਪਲੱਸ ਟੂ ਕੰਪਲੀਟ ਹੋਈ ਏ।
ਚਲੋ ਵਧੀਆ ਅੱਗੇ ਕੀ ਕਰਨਾ?
ਬ ਅੱਗੇ ਕੋਲੇਜ ਕਰਾਂਗਾ। ਚਲੋ ਤੁਸੀਂ ਦੱਸੋ ਮੇਰੀ, ਅ ਤੁਹਾਡਾ ਅੱਜ ਦਾ ਦਿਨ ਕਿਵੇਂ ਦਾ ਲੱਗਿਆ?
ਬਸ ਹੁਣ ਮੈਂ ਕੰਮ ਤੋਂ ਆਇਆ ਵਧੀਆ ਸੀ। ਹੋਰ ਸੁਣਾਓ?
ਹੋਰ ਬਸ ਹੁਣ ਵਧੀਆ ਹੁਣ ਵੇਹਲੇ ਹੋ ਕੇ ਬੈਠੇ ਆ।
ਕੀ ਲਿਆ, ਕੀ ਪੜਨਾ ਅੱਗੇ, ਕੀ ਕੁਛ ਸੋਚਿਆ?
ਕੋਲੇਜ ਹਜੇ ਦੇਖਾਂਗੇ ਹਜੇ ਕੂਛ ਸੋਚਿਆ ਨੀ।
ਚਲੋ ਜਲਦੀ ਸੋਚ ਲੋ ਟਾਈਮ ਨਹੀਂ ਹੈਗਾ ਹੁਣ।
ਤੁਸੀਂ ਆਪਣੇ ਡੇਲੀ ਰੂਟੀਨ ਬਾਰੇ ਦੱਸੋ, ਕਿਵੇਂ ਗਿਆ ਅੱਜ ਦਾ ਦਿਨ? ਕਿੰਨੇ ਵਜੇ ਉੱਠੇ?
ਨੌਂ ਵਜੇ ਉੱਠਿਆ ਸੀ, ਦਸ ਵਜੇ ਕੰਮ 'ਤੇ ਗਿਆ। ਉਸ ਤੋਂ ਬਾਅਦ ਥੋੜਾ ਬੋਤਾ ਅਕਾਊਂਟਸ ਦਾ ਉੱਥੇ ਕੰਮ ਕੀਤਾ। ਤੇ, ਉਸ ਤੋਂ ਬਾਅਦ ਦੁਪਹਿਰੇ ਘਰ ਰੋਟੀ ਖਾਣ ਆਯਾ ਸੀ, ਡੇਢ ਤੋਂ ਤਿੰਨ ਵਜੇ ਲੰਚ ਟਾਈਮ ਹੁੰਦਾ। ਉਸ ਤੋਂ ਬਾਅਦ ਦੁਬਾਰਾ ਤਿੰਨ ਵਜੇ ਕੰਮ 'ਤੇ ਗਏ ਸੀ ਬਸ। ਐਵੇਂ ਹੀ ਚੱਲਦਾ ਰਹਿੰਦਾ ਸਾਰਾ ਦਿਨ।
ਨਾਸ਼ਤੇ ਵਿੱਚ ਤੁਸੀਂ ਆਮ ਤੌਰ ਤੇ ਕੀ ਖਾਂਦੇ ਹੋ?
ਨਾਸਤੇ ਚ ਸਾਡੇ ਘਰ ਅੱਜ ਪੋਹਾ ਬਣਿਆ ਸੀ। ਉੱਦਾਂ ਅਸੀਂ ਪਰੌਂਠੀਆਂ ਹੀ ਖਾਂਨੇ ਹਾਂ।
ਅੱਛਾ।
ਹਾਂਜੀ।
ਮੈਨੂੰ ਵੀ ਪਰੌਂਠੀਆਂ ਪਸੰਦ ਏ, ਖ਼ਾਸ ਕਰਕੇ ਆਲੂ ਵਾਲੀਆਂ।
ਚਲੋ ਵਧੀਆ, ਖਾਣੀ ਚਾਹੀਦੀ ਐ। ਤੇ ਤੁਸੀਂ ਦੱਸੋ, ਤੁਸੀਂ ਕੀ ਕਰਦੇ ਓ ਫ੍ਰਰੀ ਟਾਈਮ'ਚ?
ਫ੍ਰੀ ਟਾਈਮ'ਚ ਈ ਥੋੜ੍ਹੀ-ਬਹੁਤ ਗੇਮ ਖੇਲ ਲੇਂਨਾ, ਮਾਈਂਡ ਫਰੈਸ਼ ਫ੍ਰੀ ਫਾਇਰ ਖੇਲ ਲੈਂਨਾ, ਮਾਈਂਡ ਫਰੈਸ਼ ਹੋ ਜਾਂਦਾ ਉਹਦੇ ਨਾਲ।
ਚਲੋ ਵਧੀਆ ਚਾਹੀਦਾ, ਚਲੋ।
ਕੁਕਿੰਗ ਆਂਦੀ ਏ?
ਹਾਂ, ਬਹੁਤ ਅੱਛੀ ਕਰ ਲੈਂਨਾ, ਮੈਂ ਤੇ ਕੁਕਿੰਗ।
ਮੈਨੂੰ ਵੀ ਬੇਸਿਕ ਕੁਕਿੰਗ ਆਂਦੀ ਏ।
ਚਲੋ ਵਧੀਆ। ਕੀ-ਕੀ ਬਣਾ ਲੈਂਦੇ ਓ, ਫੇਰ?
ਮੈਂ ਕੁਝ, ਮੈਂ ਕਿ ਹੋਰ ਚਾਹ ਬਣਾ ਲੈਂਨਾ ਵਾ।
ਮੈਂ ਤਾਂ ਬਰਫ਼ ਵਾਲੀ ਚੀਜ਼ਾਂ ਬਣਾ ਲੈਂਨਾ, ਜੋ ਮਰਜ਼ੀ ਬਣਵਾਲੋ।
ਅਛਾ, ਵੈਸੇ ਤੁਹਾਨੂੰ ਕਿਹੜਾ ਫੈਸਟੀਵਲ ਸਭ ਤੋਂ ਵਧੀਆ ਲੱਗਦੈ?
ਮੈਨੂੰ ਸਾਰੇ ਈ ਵਧੀਆ ਲੱਗਦੇ, ਪਰ ਮੇਰਾ ਸਭ ਤੋਂ ਫੇਵਰੇਟ ਏ, ਦੀਵਾਲੀ ਐ।
ਮੈਨੂੰ ਵੀ ਦਿਵਾਲੀ ਚੰਗੀ ਲੱਗਦੀ ਐ, ਪਰ ਲੋਹੜੀ ਵੀ ਬਹੁਤ ਵਧੀਆ ਲੱਗਦੀ ਐ।
ਹਾਂ, ਉਹ ਤੇ ਹੈ, ਹੋਰ ਸੁਣਾਓ?
ਤੁਸੀਂ ਲੋਹੜੀ ਕਿਵੇਂ ਸੈਲੀਬ੍ਰੇਟ ਕਰਦੇ ਓ?
ਅਸੀਂ ਸਾਰੀ ਫੈਮਲੀ ਇਕੱਠੀ ਹੋਕੇ ਸਾਰਿਆਂ ਰਿਸ਼ਤੇਦਾਰਾਂ ਨੂੰ, ਆਪਣੀ ਸਾਰੀ ਫੈਮਲੀ ਨੂੰ ਬੁਲਾਕੇ ਨਿਓਤੇ ਦੇਕੇ, ਸੈਲੀਬ੍ਰੇਟ ਕਰਨੇ ਆਂ, ਅੱਛੀ ਤਰ੍ਹਾ।
ਤੇ ਦੀਵਾਲੀ ਕੀ, ਦੀਵਾਲੀ ਕਿਵੇਂ ਮਨਾਂਨੇ ਓ? ਕੀ-ਕੀ ਕਰਦੇ ਹੋ ਦੀਵਾਲੀ ਤੇ?
ਅਹੀ ਦਿਵਾਲੀ ਤੇ ਵੀ ਅਹੀ ਸਾਰੇ, ਸਾਰਿਆਂ ਦੇ ਘਰ ਮਠ ਮਿਠਾਈਆਂ ਆਸ-ਪੜੋਸੀਆਂ ਨੂੰ, ਮਸ ਮਿਠਾਈਆਂ ਵੰਡਨੇ ਆਂ। ਗਿਫਟ ਦਿੰਨੇ ਆਂ, ਤੇ ਬੱਸ ਪੂਜਾ-ਪਾਠ ਖਾਏ ਕੇ, ਥੋੜੇ-ਬਹੁਤੇ ਪਟਾਕੇ ਚਲਾਂਨੇ ਆ, ਤੇ ਬੱਸ ਐਵੇਂ ਅਸੀਂ ਇਸ ਦਿਵਾਲੀ ਆਪਣੀ ਸੈਲੀਬਰੇੇਟ ਕਰਨੇ ਆ।
ਕੀ ਤੁਸੀ ਕਦੀ, ਵਿਸਾਖੀ ਦੇ ਮੇਲੇ ਵਿੱਚ ਗਏ ਓ?
ਹਾਂ, ਪਰ ਬਹੁਤ ਘੱਟ, ਪਰ ਹਾਂ ਗਿਆ ਵਾਂ, ਇੱਕ-ਦੋ ਵਾਰੀ। ਤੇ, ਤੁ ਤੁਹਾਨੂੰ ਫਿਲਮਾਂ ਪਸੰਦ ਏ, ਕੋਈ? ਤੁਹਾਨੂੰ ਕੇ
ਫਿਲਮਾਂ ਦੀ ਮੈਨੂੰ ਪਸੰਦ ਏ ਕੋਈ ਇੰਟਰਸਟ ਨਹੀਂ ਏ, ਫਿਲਮਾਂ'ਚ ਚਲੋ ਪੰਜਾਬੀ ਫ਼ਿਲਮ ਦੇਖ ਲੈਂਨਾ ਕਦੀ-ਕਦੀ, ਬਾਕੀ ਇੰਟਰਸਟ ਬੜਾ ਘੱਟ ਫਿਲਮਾਂ'ਚ।
ਚਲੋ, ਪੈਸੇ ਫਿਲਮਾਂ ਵੇਖਿਆ ਕਰੋ ਨੌਲੇਜ ਵੱਧਦੀ ਐ।
ਅੱਛਾ, ਤੁਹਾਡਾ ਫੇਵਰੇਟ ਫੂਡ ਕਿਹੜਾ ਏ, ਖਾਣ'ਚ।
ਮੇਰਾ ਸੋਇਆਬੀਨ ਹੇ ਰਾਜਮਾਂ-ਚਾਵਲ, ਸੋਇਆਬੀਨ, ਕੜੀ ਚਾਵਲ।
ਪੰਜਾਬੀ ਫੂਡ ਕਿਹੜਾ-ਕਿਹੜਾ ਦੇ, ਤੁਹਾਡਾ ਖਾਣ 'ਚ ਫੇਵਰੇਟ?
ਪੰਜਾਬੀ ਫੂ, ਪੰਜਾਬੀ ਰਾਜਮਾਂ, ਪੰਜਾਬੀ ਕੜੀ। ਐਕਸੈਟਰਾ, ਬੱਸ ਇੰਨੀ
ਮੇਰਾ ਤੇ ਸਰਸੋਂ ਦਾ ਦਾਗ, ਮੱਕੀ ਦੀ ਰੋਟੀ ਫੇਵਰੇਟ ਐ।
ਜਾਂ ਉਹ ਤਾਂ ਪਰ ਸੀਜ਼ਨ ਦੇ ਤੌਰ ਮਿਲਦੇ ਆ ਨਾ, ਮੈਂ ਬਾਰਾਂ ਮੰਥ ਦਾ ਦਸਿਆ
ਕੀ ਪਸੰਦ ਲੱਗਦਾ, ਕੇਰੀ ਡਰਿੰਕ ਸਵਾਦ ਲੱਗਦੀ ਪੀਨ'ਚ?
ਮੈਨੂੰ ਸਾਰੇ ਸ਼ੇਕਸ, ਜਿੰਨੇ ਵੀ।
ਅੱਛਾ। ਮੈਨੂੰ ਵੀ ਸਵੀਟਸ, ਲੱਸੀ ਚੰਗੀ ਲੱਗਦੀ ਐ।
ਹਾਂ ਚਲੋ ਵਦੀਆ, ਵੈਸੇ ਇੱਕ ਗੱਲ ਪੁੱਛਾਂ
ਪੁੱਛ ਲੋ ਹਾਂਜੀ।
ਤੁਸੀਂ ਸਵੇਰੇ ਕਿੰਨੇ ਵਜੇ ਉੱਠਦੇ ਓਂ।
ਮੈਂ ਸਵੇਰੇ ਹੁਨ ਛੁੱਟੀਆਂ ਚਲਦੀਆਂ ਪਈ ਐਂ ਕੋਈ ਫਿਕਸ ਟਾਈਮ ਨੀ ਐ, ਨੌ ਵਜੇ ਤੱਕ ਉੱਠ ਜਾਂਨਾ।
ਤੇ ਤੁਆਡਾ ਸ਼ੌਕ ਕੀ ਏ ਹੋਬੀ ਵਗੈਰਾ
ਮੈਂ ਬਸ ਗੇਮ ਖੇਲਨਾ ਵਾ, ਐਈ ਸ਼ੌਕ ਏ ਛੋਟਾ ਜਾ। ਤੁਸੀਂ ਤਆਨੂੰ ਬਾਰ ਦਾ ਖਾਨਾ ਵਦੀਆ ਲੱਗਦਾ ਖਾਨਾ ਕੀ-ਕੀ ਖਾ ਲੈਂਦੇ ਓ ਬਾਰ ਦਾ
ਬਸ ਜਿੰਨਾ ਵੀ ਫਾਸਟ ਫੂਡ ਹੋਏ ਸਾਰਾ ਅੱਛਾ ਈ ਲੱਗਦਾ, ਤੇ ਤੁਸੀਂ
ਮੈਨੂੰ ਪੀਜ਼ਾ ਚੰਗਾ ਲੱਗਦਾ ਐ, ਪਰ ਜਾਦਾ ਨੀ ਖਾਂਦਾ ਮੈਂ।
ਚਲੋ ਭਾਜੀ, ਤੇ ਤੁਆਡਾ ਸੁਪਨਾ ਕੀ ਐ।
ਬਸ ਜੋ ਹਜੇ ਤੱਕ ਓ ਸੋਚੇਆ ਨੀ ਸਪਨਾ ਬਸ ਹਜੇ ਗ੍ਰੈਜੂਏਸ਼ਨ ਹੋ ਜਾਏ, ਬਸ ਏ ਸਪਨਾ ਹਜੇ ਤੇ।
ਤੇ ਤੁਸੀਂ ਨੌਕਰੀ ਕਰਨਾ ਚਾਂਦੇ ਓਂ ਗ੍ਰੈਜੂਏਸ਼ਨ ਤੋਂ ਬਾਦ
ਹਾਂ ਜੀ ਨੌਕਰੀ ਦੇਖਾਂਗੇ।
ਕੋਈ ਆਪਨਾ ਕੰਮ ਵੇਖ ਲਓ।
ਹੂੰ। ਤਆਨੂੰ ਕੇੜਾ-ਕੇੜਾ ਗੇਮ ਕ੍ਰਿਕਟ-ਕ੍ਰਿਕਟ ਖੇਲਨਾ ਪਸੰਦ ਆ ਤਆਨੂੰ।
ਕ੍ਰਿਕਟ ਨਾ ਮੈਨੂੰ ਇੰਨਾ ਪਸੰਦ ਨੀ ਹੈਗਾ।
ਬੈਡਮਿੰਟਨ ਖੇਡ ਲੈਂਦੇ ਓਂ ਤੁਸੀਂ।
ਬੈਡਮਿੰਟਨ ਵੀ ਇੰਨਾ ਪਸੰਦ ਨੀ ਹਾਂ ਪਰ ਮੈਂ ਖੇਲ ਲੈਂਨਾਂ ਵਾਂ।
ਅੱਛਾ, ਕੇੜਾ ਖੇਲ ਸਬ ਤੋਂ ਵਦੀਆ ਲੱਗਦਾ। ਮੈਨੂੰ ਤੇ ਪਤੰਗ ਉੜਾਨੀ ਵਦੀਆ ਲੱਗਦੀ ਏ।
ਮੈਨੂੰ ਵੋਲੀਬੋਲ ਖੇਲਨਾ ਜਾਦਾ ਪਸੰਦ ਐ।
ਹ।
ਤੇ ਤੁਸੀਂ ਸੋਸ਼ਲ ਮੀਡੀਆ ਦਾ ਯੂਜ ਕਰਦੇ ਓ।
ਥੋੜਾ ਬੋਤ ਕਰਨਾ ਫਰੀ ਟਾਈਮ ਚ।
ਚਲੋ ਕੀ-ਕੀ ਚਲਾਂਦੇ ਓਂ।
ਬਸ ਇੰਸਟਾਗ੍ਰਾਮ ਈ ਚਲਾਨਾ ਸੋਸ਼ਲ ਮੀਡੀਆ ਤੌਰ ਤੇ। ਜਾਂ ਯੂਟਿਊਬ ਚਲਾ ਲੈਂਨਾ ਕਦੀ ਮੂਵੀ ਦੇਖ ਲਈ ਯੂਟਿਊਬ ਤੇੇ ਕੁਛ
ਚਲੋ ਤੈ ਅੱਜ ਤੁਆਡਾ ਦਿਨ ਕਿਵੇਂ ਦਾ ਗੇਆ।
ਅੱਜ ਦਿਨ ਬੜਾ ਵਦੀਆ ਗੇਆ। ਆਰਾਮ ਨਾਲ ਇੱਕਦਮ ਬੈਠੇ ਬੈਠ ਕੇ ਗੁਜ਼ਾਰੇਆ ਦਿਨ ਅੱਜ ਦਾ ਪੂਰਾ।
ਅੱਛਾ, ਚਲੋ
ਤਆਨੂੰ ਘੁੰਮਨਾ ਫਿਰਨਾ ਪਸੰਦ ਐ।
ਹਾਂਜੀ ਮੈਨੂੰ ਅ ਫ ਐਂ ਐਡਵੈਂ ਐਡਵੈਂਚਰ ਕਰਨਾ ਬੋਤ ਪਸੰਦ ਐ।
ਮੈਨੂੰ ਵੀ ਹੁਨ ਤੱਕ ਸਬ ਤੋਂ ਵਦੀਆ ਜਗਾ ਕੇੜੀ ਲੱਗੀ ਤੁਆਨੂੰ ਕੇੜੀ ਜਗਾ ਵਦੀਆ ਲੱਗੀ।
ਮੈਨੂੰ ਹਜ ਹਾਂ ਸਬ ਤੋਂ ਵਦੀਆ ਜਗਾ ਲੱਗਦੀ ਆ ਮਾਊਂਟੇਨਸ ਵਿੱਚ ਟਰੈਵਲਿੰਗ ਵਗੈਰਾ ਕਰਨਾ।
ਤੁਸੀਂ ਪਿਛਲੇ ਸਾਲ ਕੇੜੀ ਜਗ੍ਹਾ ਗਏ ਸੀ ਘੁੰਮਣ?
ਅਸੀਂ ਪਿਛਲੇ ਸਾਲ ਤੋਂ ਪਿਛਲੇ ਸਾਲ ਅਸੀਂ ਗਏ ਸ ਸੀ ਅ ਗੋਲਡਨ ਟੈਂਪਲ ਗਏ ਸੀ।
ਜੇ ਤੁਹਾਨੂੰ ਇੱਕ ਮੌਕਾ ਮਿਲੇ ਬ ਤੁਸੀਂ ਕਿਧਰੇ ਬਾਰ ਜਾ ਸਕਦੇ ਹੋ ਤੁਸੀਂ ਕੇੜੀ ਕੰਟਰੀ ਜਾਣਾ ਪਸੰਦ ਕਰੋਗੇ?
ਮੈਂ ਆਸਟ੍ਰੇਲੀਆ ਜਾਣਾ ਪਸੰਦ ਕਰਾਂਗਾ।
ਮੈਂ ਵੀ ਕਿਸੇ ਨਵੇ ਕਲਚਨਾ ਦਾ ਨਾਲ ਜਾਵੇ ਆਸਟ੍ਰੇਲੀਆ ਦਾ ਕਲਚਰ
ਓਕੇ-ਓਕੇ ਐਤੇ ਸਾਫ਼ ਸਫ਼ਾਈ ਬੋ ਬਈ ਬੋਹਤ ਅ ਅੱਛੇ ਤਰੀਕੇ ਨਾਲ ਏ ਬਈ ਲੈਂਗੁਏਜ ਵੀ ਅੱਛੀ ਐ ਉੱਥੋਂ ਦੀ। ਏਸ ਕਰਕੇ, ਤੇ ਤੁਹਾਡੀ ਮਾਤਾ ਜੀ ਕੀ ਕਰਦੇ ਨੇ?
ਬਾ ਹਾਊਸ ਵਾਈਫ ਏ ਨੋਰਮਲ।
ਤੇ ਪਾਪਾ
ਪਾਪਾ ਵਰਕਰ ਏ ਫੈਕਟਰੀ ਵਿੱਚ। ਤੁਹਾਡੇ ਫਿਊਚਰ ਪਲੈਨ ਕੀ ਨੇ, ਅੱਗੇ ਲਈ ਕੀ ਖਾਸ ਪਲੈਨ ਏ ਤੁਹਾਡਾ?
ਹਾਲੇ ਤੱਕ ਤਾਂ ਕੁਛ ਵੀ ਨੀ ਹਾਲੇ ਤਾਂ ਮੈਂ ਜੋਬ ਵੀ ਕਰ ਰਿਆ ਬਾਕੀ ਵੇਖੋ ਕੀ ਹੁੰਦਾ ਜ਼ਿੰਦਗੀ ਚ।
ਅੱਛਾ, ਹੋਰ
ਤੇ ਤੁਹਾਡੇ ਸ਼ੌਂਕ? ਬਸ ਸਭ ਵਧੀਆ ਤੁਈ ਸੁਣਾਓ ਤੁਈ ਠੀਕ ਔ।
ਫੈਮਿਲੀ ਨਾਲ ਸਮਾਂ ਬਿਤਾਨਾ, ਤੁਹਾਨੂੰ ਵਧੀਆ ਲੱਗਦਾ ਯਾ ਨਈ।
ਹਾਂ ਅੱਛਾ ਲੱਗਦਾ ਫੈਮਿਲੀ ਚ ਵੀ ਬੈਣਾ ਚਾਹੳਦਾ, ਸਾਰਿਆਂ ਨੂੰ ਬੈਣਾ ਚਾਈਦਾ।
ਹੂੰ, ਫੈਮਿਲੀ ਵਿੱਚ ਬੈਣਾ ਬੋਤ ਜ਼ਰੂਰੀ ਏ।
ਬੋਤ ਜਾਦਾ ਜ਼ਰੂਰੀ ਫੈਮਿਲੀ ਚ ਤੇ ਬੈਣਾ, ਫੈਮਿਲੀ ਤੋਂ ਬਿਨਾਂ ਤੇ ਕੁਛ ਵੀ ਨੀ।
ਅੱਜ ਗਰਮੀ ਬੋਤ ਜਾਦਾ ਹੋਈ, ਤੁਹਾਨੂੰ ਕਿਵੇਂ ਲੱਗਾ ਅੱਜ ਮੌਸਮ?
ਨਈ ਮੇਰਾ ਐੱਚੁਲੀ ਠੀਕ ਸੀ ਕਿਉਂਕਿ ਅੱਜ ਮੈਂ ਔਫਿਸ ਚ ਹੀ ਬੈਠਾ ਸੀ ਸਾਰਾ ਟਾਈਮ ਉਥੇ ਏ ਸੀ ਚੱਲਦਾ ਰਹਿੰਦਾ ਹਾਂ, ਬਾਰ ਆ ਕੇ ਤੇ ਕਾਫ਼ੀ ਗਰਮੀ ਏ।
ਹਾਂ। ਮੈਂ ਤਾਂ ਬਰਸਾਤ ਦਾ ਸੀਜ਼ਨ ਜਾਦਾ ਪਸੰਦ ਕਰਦਾ। ਤੁਹਾਨੂੰ ਕੇੜਾ ਸੀਜਨ ਪਸੰਦ ਏ ਜਾਦਾ?
ਮੈਨੂੰ ਐੱਚੁਲੀ ਸਰਦੀਆਂ ਜਾਦਾ ਪਸੰਦ ਨੇ। ਤੇ ਤੁਹਾਨੂੰ ਲੋ ਨਵੇਂ-ਨਵੇਂ ਲੋਕਾਂ ਨਾਲ ਗੱਲ ਕਰਨੀ ਅੱਛੀ ਲੱਗਦੀ ਏ?
ਨਾ ਮੈਂ ਨਵੇਂ-ਨਵੇਂ ਲੋਕਾਂ ਨਾਲ ਗੱਲ ਇੰਨੀ ਆਸਾਨੀ ਨਾਲ ਨੀ ਕਰ ਪਾਂਦਾ।
ਕਉਂ?
ਮੈਂ ਜਾਦਾਤਰ ਕਰਦਾ ਨੀ ਨਾ ਗੱਲ।
ਅੱਛਾ ਵੈਸੇ ਕਰਿਆ ਕਰੋ ਲੋਕਾਂ ਕੋਲੋ ਅੱਛੀ-ਅੱਛੀ ਨੌਲੇਜ ਮਿਲਦੀ ਏ।
ਹਾਂ ਅਜ ਕਲ ਵੈਸੇ ਮੋਬਾਈਲ ਤੋਂ ਬਿਨਾਂ ਕੋਈ ਕੰਮ ਨੀ ਚਲਦਾ ਤੁਹਾਡ
ਉਹ ਤੇ ਹੈ, ਉਹ ਤੇ ਹੈ ਮੋਬਾਈਲ ਈ ਏ, ਮੋਬਾਈਲ ਨਾ ਹੋਏ ਤੇ ਬੰਦਾ ਇੱਕ ਦਿਨ ਨੀ ਅਪਣਾ ਕਟ ਸਕਦਾ।
ਹਾਂ ਮੋਬਾਈਲ ਤੋਂ ਜਾਦਾਤਰ ਇਨਫੋਰਮੇਸ਼ਨ ਸਰਚ ਕਰਨੇ ਆ। ਜਾਦਾ ਟੈਕਨੋਲਜੀ
ਹਾਂ ਅਗਰ ਅਸੀ ਏਦਾਂ ਅ ਅ ਸਈ ਯੂਜ਼ ਕਰਾਂਗੇ ਤਾਂ ਸਾਡੇ ਲਈ ਬੈਨੇਫਿਟ ਏ। ਅਗਰ ਅਸੀ ਇਹਦਾ ਯੂਜ਼ ਗਲਤ ਕਰਾਂਗੇ ਤਾਂ ਸਾਡਾ ਈ ਨੁਕਸਾਨ ਏ, ਤੇ ਹੋਰ ਸੁਣਾਓ। ਤੁਆਨੂੰ ਹੋਰ ਕੀ ਪਸੰਦ ਏ?
ਮੈਨੂੰ ਬਸ ਖਾਣਾ-ਪੀਣਾ ਪਸੰਦ ਏ ਜ਼ਿਆਦਾਤਰ। ਤੁਸੀਂ ਸੇਹਤ ਦਾ ਕਿੰਨਾ ਧਿਆਨ ਰੱਖਦੇ ਓ ਅਪਣੀ?
ਮੈਂ ਹਾਲੇ ਤੇ ਅਪਣੀ ਸੇਹਤ ਦਾ ਧਿਆਨ ਰੱਖ ਨ੍ਹੀਂ ਪਾ ਰਿਆ, ਐੱਕਚੁਲੀ ਮੇਰੇ ਕੋਲ ਟਾਈਮ ਨੀਂ ਮਿਲ ਰਿਆ। ਪੈਲੇ ਮੈਂ ਜਿੰਮ ਕਰਦਾ ਸੀ, ਪੈਲੇ ਐਚੁੱਲੀ ਮੈਂ ਇੱਕ ਤੋਂ ਡੇਢ ਸਾਲ ਜਿੰਮ ਕੀਤੀ ਆ।
ਹਾਂ, ਏ ਤਾਂ ਚੰਗੀ ਆਦਤ ਐ, ਪਰ ਤੁਹਾਨੂੰ ਹੋਰ ਕਰਨੀ ਚਾਈਦੀ ਐ।
ਹਾਂ, ਮੈਂ ਦੁਬਾਰਾ ਹੁਨ ਸਟਾਰਟ ਕਰਾਂਗਾ। ਹਾਂਜੀ। ਹੋਰ ਸੁਣਾਓ, ਸਭ ਠੀਕ।
ਹਾਂ, ਬਸ ਵਧੀਆ। ਤੁਸੀਂ ਸ਼ਾਮੀ ਕੀ ਕਰਦੇ ਓ ਘਰ ਆ ਕੇ?
ਬਸ ਕੁਛ ਨੀਂ ਥੋੜਾ ਟਾਈਮ ਸੋਸ਼ਲ ਮੀਡੀਆ ਦਾ ਯੂਜ਼ ਕਰਕੇ ਰੀਲ ਸਕਰੋਲ ਕਰਨਾ, ਥੋੜਾ ਐੰਟਰਟੇਨਮੈਂਟ ਵੀ ਹੋ ਜਾਂਦਾ ਏ ਤੇ ਮਾਈੰਡ ਫਰੈਸ਼ ਵੀ ਹੋ ਜਾਂਦਾ। ਤੇ ਤੁਸੀਂ ਸੁਣਾਓ। ਤੁਸੀਂ ਜੋਗਿੰਗ ਵਗੈਰਾ, ਰਨਿੰਗ ਕਰਦੇ ਓ ਸਵੇਰੇ। ਘਰੇ ਐਕਸਰਸਾਈਜ਼।
ਹਾਂ ਕਦੇ-ਕਦੀ ਕਰ ਲੈਂਦੇ ਆਂ। ਬਾਕੀ ਤਾਂ
ਰੋਜ਼ ਜਾਇਆ ਕਰੋ। ਅੱਛੀ ਹੁੰਦੀ ਸੇਤ ਲਈ।
ਹਾਂ, ਅਗਰ ਜੇ ਤੁਆਨੂੰ ਇੱਕ ਮਹੀਨੇ ਦੀ ਛੁੱਟੀ ਮਿਲ ਜਾਏ ਤੇ ਤੁਸੀਂ ਕੀ ਕਰਨਾ ਚਾਓਗੇ?
ਹਂ। ਮੈਂ ਆਪਣੀ ਛੋਟੀ ਐ ਅ ਫੈਮਿਲੀ ਨਾਲ ਬਟ ਅ ਡਿ ਅ ਫੈਮਿਲੀ ਨਾਲ ਰਵਾਂਗਾ।
ਆ ਹਾਂਜੀ, ਚਲੋ, ਸਾਸਰੀ ਕਾਲ ਜੀ।
ਕਾਲ ਜੀ। ਚਲੋ ਠੀਕ ਐ, ਓਕੇ ਜੀ ਓਕੇ।